ਸਤਿ ਸ੍ਰੀ ਅਕਾਲ ਜੀ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਜੇ
ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਧੀਆ ਜੀ ਵਧੀਆ ਵਧੀ ਵਧੀਆ ਭੈਣਜੀ ਹੋਰ ਤੁਸੀਂ ਸੁਣਾਓ ਠੀਕ ਠਾਕ
ਹਾਂਜੀ ਹਾਂਜੀ ਜੀ ਠੀਕ ਵਧੀਆ। ਹੋਰ, ਉਹ ਬੜੇ ਦਿਨ ਹੋਗੇ ਹਾਂਜੀ ਹਾਂਜੀ ਸ਼ੁਕਰ ਹੈ ਵਾਹਿਗੁਰੂ ਦਾ। ਸ਼ੁਕਰ ਹੈ ਹਾਂਜੀ ਹਾਂਜੀ ਹਾਂ ਬਹੁਤ ਕਿਰਪਾ ਵਾਹਿਗੁਰੂ ਦੀ। ਮੈਂ ਕਹਿੰਦੇ ਪਈ ਸੀ ਬੜੇ ਦਿਨ ਹੋ ਗਏ ਨਾ ਗੱਲ ਨੀ ਹੋਈ ਚਲੋ ਅੱਛਾ
ਹਾਂ ਨਹੀਂ ਜੀ ਠੀਕ ਬਹੁਤ ਵਧੀਆ ਕੀਤਾ ਤੁਸੀਂ ਯਾਦ ਕੀਤਾ ਹੋਰ ਸੁਣਾਓ।
ਠੀਕ ਹੈ।
ਹਾਂਜੀ ਘਰ ਪਰਿਵਾਰ ਸਬ ਪ੍ਰਮਾਤਮਾ ਕਿਰਪਾ ਸ਼ੁਕਰ ਹੈ ਵਾਹਿਗੁਰ ਦਾ। ਹਾਂ ਬੱਚੇ ਸਹੀ ਹੈ ਜੀ ਸਭ ਵਧੀਆ ਜੀ। ਸਭ ਠੀਕ ਠਾਕ ਹੈ ਜੀ ਬੱਚੇ ਗਏ ਆਪਣੇ ਨਾਨੀ ਘਰ।
ਅੱਛਾ ਅੱਛਾ
ਹਾਂ ਦੋ ਚਾਰ ਦਿਨਾਂ ਵਾਸਤੇ ਨਾਨੀ ਘਰ ਗਏ ਨਾ ਉਹਦੀ ਨਾਨੀ ਦੀ ਤਬੀਅਤ ਖ਼ਰਾਬ ਸੀ ਨਾ। ਮਾਸ ਪਾਟਿਆ ਦਾ ਸੀ ਨਾਨੀ ਦੇ ਹੱਥ ਦਾ ਉਹ ਫੇਰ ਹਾਂ। ਫੇਰ ਉਹ ਕਹਿੰਦੇ ਵੀ ਜਾਣਾ ਪੰਜ ਚਾਰ ਦਿਨ
ਹੂੰ ਚਲੋ ਕੋਈ ਨੀ ਕੁੜੀਆਂ ਦਾ ਹੀ ਓ ਸੁੱਖ ਹੁੰਦਾ ਆਪਣੇ ਕੋਲ ਹੋਰ ਕੀ। ਕੋਲ ਵਿਆਹੀਆਂ ਹੋਣ ਦੂਰੋਂ ਤੇ ਫੇਰ ਮੁਸ਼ਕਿਲ ਹੀ ਹੁੰਦਾ ਆਣਾ ਜਾਣਾ। ਹੂੰ
ਮਾਸ ਪਾਟਿਆ ਪਿਆ ਸੀ ਪਹਿਲੇ ਦਵਾਈ ਲੈ ਕੇ ਆਏ ਨੇ। ਡਾਕਟਰ ਕੋਲੋਂ, ਇੱਥੇ। ਅਹ ਨਾਨੇ ਘਰੋਂ ਇਧਰੋਂ, ਫੇਰ ਉਸ ਤੋਂ ਬਾਅਦ ਆਪਣਾ ਉਹ ਕਹਿੰਦੇ ਮੈਂ ਦੱਸਿਆ ਇੱਕ ਭਲਵਾਨ ਹੈਗਾ ਕੋਈ ਆਪਣਾ ਇੱਥੇ ਹੀ ਅੰਬਾਲੇ ਦੇ ਨੇੜੇ ਤੇੜੇ ਹੈਗਾ ਕੋਈ, ਉਹ ਉੱਥੇ ਉਥੋਂ ਫੇਰ ਉਹ ਨਾ ਮਤਲਬ ਪੱਟੀਆਂ ਕਰਦੈ। ਹਾਂਜੀ ਉਹ ਫੇਰ ਉਹ ਪੱਟੀਆਂ ਕਰਦੈ ਹੈ ਉਹ ਦੋ ਤਿੰਨ ਪੱਟੀਆਂ ਚ ਹੀ ਆਰਾਮ ਆ ਜਾਂਦਾ ਮਾਸ ਫਟਿਆ ਪਿਆ ਸੀ ਡਿੱਗ ਗਏ ਸਨ।
ਅੱਛਾ-ਅੱਛਾ ਡਿੱਗ ਗਏ ਸੀ, ਅੱਛਾ ਔਹੋੋ
ਚੈੱਕ ਕਰਾਇਆ ਪਹਿਲੇ ਐਕਸ ਰੇ ਕਰਾਇਆ ਬਈ ਕੋਈ ਹੱਡੀ ਹੁੱਡੀ ਤੇ ਨਹੀਂ।
ਹਾਂ, ਅੱਛਾ-ਅੱਛਾ-ਅੱਛਾ।
ਹਾਂ ਉਹ ਫਿਰ ਸੋਜਿਸ਼ ਆਈ ਤੇ ਫਿਰ ਚੈੱਕ ਕਰਾਇਆ, ਉਹ ਕਹਿੰਦੇ ਹੱਡੀ ਹੁਡੀ ਟੁੱਟੀ ਹੈ, ਕਿ ਨਹੀਂ ਉਹ ਫਿਰ ਚੈੱਕ ਕਰਾਇਆ ਤੇ ਹੱਡੀ ਤੇ ਠੀਕ ਸੀ।
ਔਹੋ,
ਫਿਰ ਮਾਸ ਪਾਟਿਆ ਕਹਿੰਦਾ ਸੀ।
ਹੂੰ,
ਉਹ ਫੇਰ ਮੈਂ ਦਵਾਈ ਖਾਧੀ ਹੈ, ਪੰਜ ਚਾਰ ਦਿਨ ਹਾਂ-ਹਾਂ ਬਸ ਉਹ ਦਵਾਈ ਖਾਧੀ ਹੈ, ਹੁਣ ਹੁਣ ਕਹਿੰਦੇ ਸੀ ਦਵਾਈ। ਅਹ ਮੈਂ ਕਿਹਾ ਸੀ, ਉਹਦੇ ਕੋਲ ਚਲੇ ਜਾਓ ਪੱਟੀਆਂ ਕਰਦਾ ਉਹ ਠੀਕ ਜਲਦੀ ਹੋ ਜਾਂਦਾ। ਕਿਸੇ ਨੇ ਦੱਸਿਆ ਸੀ। ਸਾਨੂੰ ਉਹ ਇੱਕ ਦੋ ਬੰਦੇ ਗਏ ਸਨ, ਤੇ ਉੱਥੇ ਠੀਕ ਹੋਏ ਨੇ,
ਹਾਂ, ਚਲੋ ਏ ਵਧੀਆ ਗੱਲ ਹੈ ਹੂੰ,
ਠੀਕ ਹੋ ਜਾਏ ਦੋ ਚਾਰ ਦਿਨ ਕਹਿੰਦੇ ਤੇ ਪਏ ਸੀ ਕੱਲ ਫੋਨ ਕੀਤਾ ਸੀ, ਕਹਿੰਦੇ ਸੀ ਹਾਂ। ਕਹਿੰਦੇ ਸੀ, ਠੀਕ ਹੈਗੇ ਨੇ ਹੁਣ ਥੋੜਾ ਜਿਹਾ ਫਰਕ ਹੈ ਦਰਦ
ਅੱ ਅੱਛਾ-ਅੱਛਾ, ਤੇ ਹੋਰ ਨਾਸ਼ਤਾ ਪਾਣੀ ਕਰ ਲਿਆ ਜੇ।
ਤਾ ਕਰ ਲਿਆ ਜੀ ਨਾਸ਼ਤਾ, ਤੁਸੀਂ ਸੁਣਾਓ ਤੁਸੀਂ, ਨਾਸ਼ਤਾ ਅਸੀਂ ਅੱਜ ਅਹ ਮਿੱਸੀ ਰੋਟੀਆਂ। ਖਾਂਦੀਆਂ ਜੀ ਆਪਣਾ ਅਹ, ਤੁਹਾਡੀ ਅਹ ਰਿਆਲੀ, ਉਹਦਾ ਵੇਸਨ ਆਲੇ ਵੇਸਨ ਵੇਸਨ ਆਲਾ ਵੇਸਨ ਆਲੇ ਬ ਆਟਾ ਮਿਕਸ ਪਰਲੀ ਦਾ ਵੇਸਨ ਜਿਹੜਾ ਜ਼ਿਆਦਾ ਹੁੰਦਾ। ਆਟਾ ਘੱਟ ਹੁੰਦਾ ਵਿੱਚ ਪਿਆਜ਼ ਪਾਓ ਮਿਰਚ ਕੱਚਾ ਪਾਓ।
ਅੱਛਾ, ਬਈ ਆਟਾ ਬਰਾਬਰ ਦਾ ਨਹੀ ਪਾਣਾ।
ਨਾ ਥੋੜ੍ਹਾ ਉਹ ਜ਼ਿਆਦਾ ਪਾ ਲਓ ਨਾ ਵੇਸਣ
ਅੱਛਾ-ਅੱਛਾ-ਅੱਛਾ-ਅੱਛਾ।
ਬਹੁਤ ਵਧੀਆ, ਬਣੀਆਂ ਦਾਲ ਵਿੱਚ ਜਵਾਇਣ ਪਾਓ ਫਸਟ ਕਲਾਸ ਉਸ ਤੋਂ ਬਾਅਦ ਮਿਰਚਾਂ ਪਾਓ ਕਾਲੀ ਮਿਰਚ ਪਾਓ। ਨਾਲ ਆਪਣਾ ਅਹ ਕੱਚੀ ਲੱਸੀ ਪੀ ਲਓ। ਵਧੀਆ ਗਰਮੀ ਹੈ ਨਾ ਅੱਜ ਕੱਲ ਗਰਮੀ ਗੁੰਨਾ ਨੋਰਮਲੀ ਜਿਵੇਂ ਤੁਸੀਂ ਆਟਾ ਗੁੰਨਦੇ ਹੋ ਉਵੇਂ ਗੁੰਨਾ ਬਸ ਮਿਕਸ ਕਰਨਾ ਜਿਹੜਾ ਜ਼ਿਆਦਾ ਉਹਦੇ ਵਾਸਤੇ ਗੁੰਨਾ ਉ ਉਵੇਂ ਹੈ ਜਿਵੇਂ ਵਿੱਚ ਥੋੜਾ ਜਿਹਾ ਘਿਓ ਪਾਲੋ ਥੋੜਾ ਜਿਹਾ ਨਰਮ ਹੋ ਜਾਂਦਾ ਹੈਗਾ ਆਟਾ ਜਿਹੜਾ ਕਰਾਰਾ ਬਣਦਾ ਏ ਬਸ ਵਧੀਆ ਉਹਦੇ ਨਾਲ ਇਹ ਹੁੰਦਾ ਏ ਬਈ ਥੋੜਾ ਜਿਹਾ ਕੁਰਕੁਰੀ ਬਣਦੀ ਹੈ ਰੋਟੀ।
ਅੱਛਾ ਤੇ ਉਹ ਫੇਰ ਵਿਲ ਜਾਂਦੀ ਟੁੱਟ ਦੀ ਨੀ।
ਨਹੀਂ ਨਹੀਂ ਵਿਲੇਗੀ ਵਿਲ ਜੇਗੀ ਵਧੀਆ ਤਰੀਕੇ ਨਾਲ ਉਹਨੂੰ ਅੱਛੇ ਥੋੜ੍ਹਾ ਜਿਹਾ ਢਿੱਲਾ ਨਹੀਂ ਹੋਣਾ ਚਾਹੀਦਾ ਨਾ ਆਟਾ ਥੋੜਾ ਟਾਈਟ। ਹੋਵੇ ਆਟਾ ਹਾਂ। ਢਿੱਲਾ ਨਾ ਹੋਵੇ।
ਅੱਛਾ ਅੱਛਾ ਬਹੁਤ ਫਿਰ ਵਧੀਆ ਬਣਿਆ ਨੇ ਐਵੇ ਦੀਆ ਤੇ
ਹਾਂ ਕਰਾਰੀਆਂ ਫਸਟ ਕਲਾਸ ਜੀ ਮਾਤਾ ਜੀ। ਸਾਡੇ ਬਣਾਉਂਦੇ ਬੜੇ ਸਵਾਦ ਬਣਾਉਦੇ ਨੇ ਐਸੀ ਗੱਲ ਨੀ ਆਓ ਕਿਸੇ ਟਾਈਮ ਤੁਸੀਂ ਭੈਣ ਜੀ ਤੁਹਾਨੂੰ ਵੀ ਹੋਰ
ਹਾਂ ਕੋਈ ਨੀ ਦੇਖਾਂਗੇ ਜਦੋਂ ਕਦੀ ਚੱਕਰ ਲੱਗੇ।
ਹਾਂ ਬਿਲਕੁਲ ਸਾਡੇ ਇੱਧਰ ਮੌਸਮ ਤੇ ਬਸ ਗਰਮੀ ਹੈਗੀ ਹੈ ਜੀ ਬਹੁਤ ਜ਼ਿਆਦਾ ਹੀ ਹੈ ਗਰਮੀ। ਸਾਰੇ ਪਾਸੇ ਹੁਣ ਤੇ ਗਰਮੀ ਪੈਣੀ ਹੀ ਪੈਣੀ ਹੈ ਜੀ ਇਹ ਮੌਸਮ ਗਰਮੀਆਂ ਹੀ ਹੈਗੇ ਨੇ ਤੇ ਗਰਮੀ ਹੀ ਪੈਣੀ ਹੈ।
ਵਧੀਆ ਮੌਸਮ ਬਣਿਆ ਹਵਾ ਠੰਡੀ ਝਾੜ ਜਿਹਾ ਬਣਿਆ ਹਨੇਰਾ ਹਨੇਰਾ ਬੋਇਆ ਹੋਇਆ ਏ।
ਆ ਸਾਡੇ ਵੀ ਸਾਡੇ ਵੀ ਥੋੜ੍ਹਾ ਜਿਹਾ ਮਤਲਬ ਇਹ ਹੈ ਕਿ ਜਿਵੇਂ ਧੁੱਪ 'ਚ ਪੂਰੀ ਗਰਮੈਸ਼ ਹੁੰਦੀ ਹੈ ਨਾ ਉਹ ਥੋੜ੍ਹੀ ਹਲਕੀ ਹੈ ਅੱਜ ਅੱਜ ਸਵੇਰ ਤੋਂ ਪਰ ਗਰਮੀ ਤੇ ਹੈ ਹੀ ਹੈ। ਪਰ ਇੰਨੀ ਨੀ ਹੈ ਜਿਵੇਂ ਕੱਲ ਪਰਸੋਂ ਸੀ। ਹੂਮਸ ਆਲੀ ਗਰਮੀ ਜਿਹੜੀ ਹੁੰਦੀ ਨਾ ਜਿਹੜੀ ਉਹ ਗਰਮੈਸ਼ ਵੀ ਇਹ ਹੈਵੇ ਕਿ ਧੁੱਪ ਜਿਹੜੀ ਹੈ ਥੋੜ੍ਹੀ ਜਿਹੀ ਕਰਾਰੇਪਨ ਘੱਟ ਜਾਂ ਨੇੜੇ ਤੇੜੇ ਜਿਵੇਂ ਹੁੰਦਾ ਨਾ ਬੀ
ਆਹ ਬਾਈ ਬਰਸਾਤ ਬਰਸੂਤ ਜਿਸ ਤਰ੍ਹਾਂ ਪਹਾੜਿਆਂ ਚ ਹੁੰਦੀ ਪੀ ਏ। ਹੂੰ ਹੂੰ ਹੋਰ ਕੀ। ਬਸ ਵਧੀਆ ਹੋਰ
ਕੰਮ, ਬਸ ਕੰਮ, ਚੱਲਦਾ ਹੀ ਪਿਆ ਵਾਹਿਗੁਰੂ ਦੀ ਕਿਰਪਾ ਨਾਲ ਇਹ ਹੋ ਯਾਰ। ਟਾਈਮ ਪਾਸ ਚੱਲਦਾ ਪਿਆ। ਕੋਈ ਨਾ ਕੋਈ ਹੋ ਹੀ ਜਾਂਦਾ ਕੰਮ- ਕਾਰ ਦਾ ਤੇ ਬਸ ਐਨ ਜੀ।
ਮੈਂ ਹੁਣ ਸਾਖੀ ਤੁਹਾਡੇ ਕੋਲ ਕਿਸੇ ਦਿਨ ਫੋਨ ਕਰਾਂਗੇ ਸਾਖੀ ਸੁਣਦੇ ਹਾਂ ਮੈਂ
ਅੱਛਾ -ਅੱਛਾ ਸਾਖੀ ਹਾਂ ਗੁਰੂ ਮਹਾਰਾਜ, ਆਪੇ ਯਾਦ ਰਹਿੰਦੇ। ਕੋਈ ਤੇ ਸੁਣਾ ਦੀ।
ਹਾਂ, ਬਸ ਅੱਜ- ਕੱਲ ਨਾ ਦਿਮਾਗ ਜੇ ਸੁਣ ਮੈਂ ਵੀ ਰੋਜ਼ ਆ ਸਕਦਾ।
ਅੱਛਾ -ਅੱਛਾ ਲੇਕਿਨ ਉਹ ਬਸ ਕਿਸੇ ਟਾਈਮ ਕਿਸੇ ਟਾਈਮ ਬੰਦੇ ਦੇ ਦਿਮਾਗ ਵਿੱਚ ਕੋਈ ਗੱਲ ਆ ਜਾੇ ਤੇ ਬਸ ਸੁਣ ਦੇ ਬਸ। ਬਾਕੀ ਇਹ ਹੈ ਕਿ, ਹਾਂ ਬਾਕੀ ਇਹ ਗੱਲ ਹੈਗੀ ਹੈ ਕਿ ਅਗਰ ਜੇ ਬੰਦਾ ਸੁਣਦਾ ਰਹੇ ਨਾ ਫੇਰ ਰਸਤਾ- ਰਸਤਾ ਉਹ ਚੀਜ਼ ਦੀ ਤਰਫ ਧਿਆਨ ਰਹਿੰਦਾ ਧਿਆਨ ਰਹਿੰਦਾ।
ਹਮ ਉਹ ਤੇ ਗੱਲ ਹੈ ਪਰ ਫਿਰ ਵੀ ਅੱਜ ਕੱਲ ਦਿਮਾਗ ਕੁਛ ਨਾ ਸਾਰੇ ਦੇ ਪਰੇਸ਼ਾਨੀਆਂ
ਬਸ ਉਹ ਬਸ ਹੋਰ- ਹੋਰ ਪਾਸੇ ਹੋਰ ਪਾਸੇ ਰਹਿ ਜਾਂਦਾ ਨਾ ਬਸ ਕੋਈ ਬੰਦਾ ਆਪਣਾ ਕਿਸੇ ਤਰ੍ਹਾਂ ਤੋਂ ਪਰੇਸ਼ਾਨੀ ਹੈ ਕੋਈ
ਬਸ -ਬਸ -ਬਸ -ਬਸ ਹਾਂ, ਬਸ ਪਰੇਸ਼ਾਨੀਆਂ ਇਹ ਨੇ ਕਿ ਮਹਿੰਗਾਈ ਇੰਨੀ ਹੈ। ਤੇ ਬਸ ਕੰਮ ਕਾਰ ਘੱਟ ਨੇ ਖਰਚੇ ਜ਼ਿਆਦਾ ਨੇ, ਹੋਰ ਕੀ।
ਤੇਜੀ ਜੀ ਹੈਗਾ ਜੀ ਬਸ ਮਹਿੰਗਾਈ ਤੇ ਹਨ। ਹਾਂਜੀ, ਇਹ ਬਸ ਕਰੀਏ ਕਿ ਹੁਣ ਮਹਿੰਗਾਈ ਜਿੰਨੀ ਵੱਧਦੀ ਪਈਏ ਘਰ ਕੁਛ ਸਕਦਾ ਨੀ
ਹਮ ਬਸ -ਬਸ- ਬਸ -ਬਸ।
ਨਹੀਂ, ਆਈ ਹੈ ਕੇ? ਲਿਮਿਟਿਡ ਖਰਚੇ ਕਰੇ ਬਸ ਹੋਰ ਕਿੜੇ ਜਿਹੜੇ
ਕਿੰਨਾ ਕੁ ਲਿਮਿਟ ਕਰੇ ਬੰਦਾ ਖਰਚਾ ਕਿਉਕਿ ਮਨ ਤੇ ਹਰ ਚੀਜ਼ ਤੇ ਕਰਦਾ ਬੰਦੇ ਦਾ, ਇਹਦੇ ਤੇ ਵੀ ਮਨ ਕਰਦਾ ਹੈ। ਉਹਦੇ ਤੇ ਵੀ ਕਰਦਾ ਹੈ। ਉਹਦੇ ਤੇ ਵੀ ਕਰਦਾ ਹੈ।
ਹਾਂ ਸੋਚਦਾ ਤੇ ਹੈਈ ਹੈ ਬੰਦਾ ਮਨ ਤੇ ਕਰਦਾ ਹੀ।
ਕੀ ਕਰਨਾ ਜਿਹੜੇ ਬਾਹਰ ਦਾ ਫਲ ਹੋਏਗਾ ਮਨ ਤੇ ਆਪੇ ਕਰਦਾ ਉਹ ਖਾਣ ਤੇ। ਤੇ ਮਹਿੰਗਾਈ ਦੇ ਵਿੱਚ ਸੌ ਰੁਪਏ ਤੋਂ ਘੱਟ
ਆਂ ਅੱਜਕੱਲ ਨਹੀਂ ਹੈ, ਬਿਲਕੁਲ ਸਹੀ ਗੱਲ ਆ, ਇਹ ਫਰੂਟ ਲੈ ਚਲੇ ਜਾਓ ਇੱਕ
ਹਾਂ, ਹਾਂ, ਬਸ-ਬਸ-ਬਸ-ਬਸ ਫੇਰ ਬੰਦਾ ਆਦਾ ਚੱਲ ਪਾ ਇਹ ਵੀ ਲੈਲਾ ਅੱਧਾ ਕਿੱਲੋ, ਇਹ ਵੀ ਲੈਲਾ ਪਾ, ਇਹ ਵੀ ਲੈਲਾ ਕਿੱਲੋ, ਹਾਂ।
ਏਹੀ ਗੱਲ ਹੈ ਨਾ, ਹੁਣ ਸੋਚਦਾ ਤੇ ਹੈ ਬੰਦਾ ਪਰ ਕਰੇ ਕਿ ਮਜਬੂਰ ਹੋ ਗਿਆ। ਪਹਿਲੇ ਨਾ ਹੋਏ ਤੇ ਖਰ ਬੱਚਾ ਵਿੱਚ ਬੰਦੇ ਹੱਥ ਚ
ਚਲੋ ਅੱਗੋਂ ਵਾਹਿਗੁਰੂ ਦਾ ਸ਼ਕ ਕੀ ਚਲਾਈ ਜਾਂਦਾ ਪਿਆ। ਜਿਹੜਾ
ਹੂੰ, ਹਾਂ ਚਲੋ ਸ਼ੁਕਰ ਹੈ ਵਾਹਿਗੁਰੂ ਦਾ, ਬਾਕੀ ਆ ਜਿਹੜੇ ਹੁਣ ਸਰਕਾਰਾਂ ਦੇ ਅਕੋਰਡਿੰਗ ਚੱਲਦਾ ਪਿਆ ਨਾ ਕੰਮ ਹੁਣ, ਸੁਨਣ ਚ ਆ ਰਿਹਾ ਕਿ ਬਈ ਅੱਗੇ ਜਿਹੜਾ ਇਹਨਾਂ ਨੇ ਹੋਰ ਮ ਮਤਲਬ ਕਰ ਦੇਣਾ ਸਿਸਟਮ ਚੇਂਜ ਹੋ ਹੋ ਜਾਣਾ ਨਾ ਏ ਜਿਹੜੇ ਹਾਂ ਕਾਫੀ ਚੀਜ਼ ਦੂਜਾ ਇਹਨਾਂ ਨੇ ਨਾ ਹੁਣ ਏਹ ਲਾਗੂ ਕਰਨੀ ਹੈ ਇੱਕ ਜੂਨ ਤੋਂ।
ਅੱਛਾ, ਹੁਣ ਕੀ ਕਰਨਾ ਅਜੇ, ਕਿਹੜੀ ਕਸਰ ਰਹੇ ਗਈ?
ਕਸਰ ਨੀ ਰਹਿ ਗਈ ਹੈ ਏਹ ਐਕਚੁਲੀ ਨਾ, ਜਿਹੜੀ ਪ੍ਰਾਈਵੇਟ ਕੰਪਨੀ ਹੈਗੀਆਂ ਨਾ ਉਹਨਾਂ ਦੇ ਹੱਥ ਏਹ ਦਿੰਦੇ ਪਏ ਨੇ ਸਾਰੀ ਚੀਜ਼ਾਂ।
ਅੱਛਾ,
ਅਪਣੇ ਗੱਲੋਂ ਪੱਲਾ ਚਾੜ ਕੇ, ਜਿਵੇਂ ਬਿਜਲੀ ਆਪਣਾ ਪ੍ਰਾਈਵੇਟ
ਅੱਛਾ-ਅੱਛਾ ਹਾਂ।
ਉਹਨਾਂ ਚ ਬਸ ਏ, ਹਾਂ ਬੈਂਕ ਦੇ ਵਿੱਚ ਸਮਝ ਲਓ ਜਿੰਨੇ ਪ੍ਰਾਈਵੇਟ ਜਿਹੜੇ ਬੈਂਕ ਜਿਹੜੇ ਹੈਗੇ ਨੇ ਨਾ ਜਿਹੜੇ, ਅਹ ਜਿਵੇਂ ਸਟੇਟ ਬੈਂਕ। ਹੋ ਗਿਆ ਜਾਂ ਜਿਵੇਂ ਪੰਜਾਬ ਨੈਸ਼ਨਲ ਇਹ ਹੀ ਰਹਿਣਗੇ ਐੱਸ ਬੀ ਆਈ ਜਾਂ ਸਟੇਟ ਬੈਂਕ ਐਸ ਬੀ ਆਈ ਜਿਹੜਾ ਇਹੀ ਦੋ ਚਾਰ ਬੈਂਕ ਰਹਿਣਗੇ ਬਾਕੀ ਸਾਰੇ ਬੈਂਕ ਜਿਹੜੇ ਨੇ ਨਾ ਇਹਨਾਂ ਨੇ ਕਲੋਜ ਕਰ ਦੇਣੇ ਨੇ।
ਅੱਛਾ,
ਇਹ ਜਿਹੜੇ ਬੈਂਕ ਨੇ ਨਾ ਇਹਨਾਂ ਨੇ ਸਾਰੇ ਬੈਂਕਾਂ ਦਾ ਸਿਸਟਮ ਜਿਹੜਾ ਨਾ ਮਤਲਬ ਉਹ ਕਰ ਦੇਣਾ ਇੱਕ ਇੱਕ ਦੋ ਬੈਂਕ ਤਦੇ ਸਿਸਟਮ ਸਾਰਿਆਂ ਦੇ ਉਹ ਕਰਦੇ ਨੇ ਉਹ
ਅੱਛਾ-ਅੱਛਾ-ਅੱਛਾ-ਅੱਛਾ।
ਪੈਸੇ ਪੂਸੇ ਕਢਾ ਰਹੇ ਨੇ ਨਾ। ਵਿਚਕਾ ਵੀ ਲੋਕੀ ਹੁਣ ਹਾਂ ਬੈਂਕਾਂ ਦਾ ਰੌਲਾ ਨੀ ਪਿਆ ਅਸੀ ਪਿੱਛੇ ਹਾਂ ਬੈਂਕਾਂ ਚੋਂ ਲੋਕੀ ਪੈਸੇ ਕਢਾਉਦੇ ਪਏ ਨੇ। ਕੋਈ ਕੁਛ ਕਰ ਰਿਹਾ ਹੈ। ਉਹਹੀ ਵਜ੍ਹਾ ਨਾਲ ਕਰ ਰਹੇ ਨੇ ਬਸ ਕੋਈ ਸਰਕਾਰ ਕੋਈ ਨਾ ਕੋਈ ਲੱਗੀ ਹੋਈ ਹੈ। ਉਹ ਨਵੀਂ ਸਰਕਾਰ ਬਣੀ ਹੈ ਨਾ ਇਹਨਾਂ ਦੀ ਇੱਧਰ ਹਾਂ ਹੁਨ ਪਿਛਲੇ ਇਲੈਕਸ਼ਨ ਹੈਗੇ ਸਨ ਸਰਕਾਰ ਜਿੱਤ ਗਈ ਨਾ। ਤਦੀ ਕੀ ਕਹਿੰਦੇ ਨੇ ਇੱਧਰ ਤਮਿਲ ਵਾਲੇ ਪਾਸਿਓ
ਹਾਂ ਹਾਂ ਉਧਰ ਜਿੱਤੇ ਉਹ ਹਾਂ ਉਹਦੇ ਰੂਲ ਬਦਲਦੇ ਪਏ ਸਾਰੇ।
ਹਾਂ ਉਧਰ ਉੱਧਰ ਇਹਨਾਂ ਨੇ ਹੁਣ ਹਾਂ ਉੱਧਰਲੇ ਪਾਸੇ ਸੀਟਾਂ ਇਹਨਾਂ ਦੀ ਆਗੀਆਂ ਕਾਫੀ। ਵਧੀਆ ਤੇ ਹੁਣ ਇੱਕ ਵਾਰੀ ਤੇ ਸੋ ਵਾਰੀ ਤੇ ਵਧੀਆ ਕਰਨਗੇ ਕਰਨਗੇ ਬਾਅਦ ਚ ਪਤਾ ਲੱਗੇਗਾ ਹੁਣ ਤੇ ਜਦੋਂ ਸਰਕਾਰ ਆਏਗੀ ਪਤਾ ਲੱਗੇਗਾ। ਇਹ ਤੇ ਪਹਿਲੇ ਤਾਂ ਸਾਰੀ ਜਗ੍ਹਾ ਹੀ ਵਧੀਆ ਹੁੰਦਾ ਹੈ ਬਾਅਦ ਚੋਂ ਪਤਾ ਲੱਗੇਗਾ ਕੀ ਕਰਦੇ ਨੇ ਕੀ ਨਹੀਂ ਕਰਦੇ। ਉੱਧਰ
ਚਾਹ ਪਾਣੀ ਨਾਲ ਪੀਤਾ ਨਾ
ਹਾਂ ਬਸ ਚਾਹ ਪਾਣੀ ਤੇ ਨੀ ਬਸ ਉਹ ਤੁਹਾਨੂੰ ਦੱਸਿਆ ਸਵੇਰੇ ਨਿੰਬੂ ਪਾਣੀ ਪੀਤਾ ਹੁਣ ਗਰਮੀ ਕਰਕੇ ਨਾ ਚਾਹ ਨੀ ਪੀਦੇ ਥੋੜ੍ਹਾ ਜਿਹਾ ਤਾਂ ਕਰਕੇ।
ਅੱਛਾ ਅੱਛਾ
ਚਾਹ ਥੋੜਾ ਜਿਹਾ ਅਵਇਡ ਕਰ ਲ ਨਾ ਨ ਆਪਣਾ ਕੋਈ ਚੱਕਰ ਨੀ ਆ ਆਪਣੇ ਨੂੰ ਚਾਹ ਚਾਹ ਦਿਓ ਹੀ ਨਾ ਚਾਹ ਦਾ ਕੋਈ ਚੱਕਰ ਹੀ ਨੀ ਹੈ ਵੀ ਸਿਰ ਪੀੜ ਹੋਣ ਲੱਗੇਗਾ। ਕੋਈ ਸਾਹਿਬ ਹਾਂ ਕਈਆਂ ਦਾ ਹੁੰਦਾ ਨਾ ਚਾਅ ਨੀ ਪੀਤੇ ਸਾਰਿਆਂ ਨੂੰ ਸੁਸਤੀ ਪਈ ਰਹੀ ਹੈ ਐਸਾ ਕੁਛ ਨਹੀਂ ਹੈ।
ਅੱਛਾ ਅੱਛਾ ਅੱਛਾ
ਕਰਨੀ ਹੈ ਆਪ ਆਪ ਨੂੰ ਨਸ਼ਾ ਨੀ ਪਾਲਿਆ ਕਿਸੇ ਚੀਜ਼ ਦਾ ਵੀ ਰੋਟੀ ਨਾ ਮਿਲੇ ਉਹ ਵੀ ਨਸ਼ਾ ਏ। ਚਾਹ ਨਾ ਮਲੇ ਉਹ ਵੀ ਨਸ਼ਾ ਹੀ ਹੈ। ਨਿੰਬੂ ਪਾਣੀ ਨਿੰਬੂ ਪਾਣੀ ਨਾ ਮਿਲੇ ਮਿਲ ਜੂ ਈ
ਹੂੰ ਚਲੋ ਸ਼ੁਕਰ ਆ ਓਹ ਦਾ ਵਾਹਿਗੁਰੂ ਦਾ। ਠੀਕ ਹੈ ਜੀ। ਓਕੇ ਜੀ ਓਕੇ।